ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
ਬੋਤ ਵਦੀਆ, ਤੁਸੀਂ ਸੁਨਾਓ ਕੀ ਹਾਲ ਚਾਲ?
ਸਭ ਵਦੀਆ ਜੀ, ਸਭ ਵਦੀਆ, ਹੋਰ ਘਰ-ਪਰਵਾਰ ਸਭ ਠੀਕ ਠਾਕ?
ਹਾਂਜੀ, ਸਭ ਵਦੀਆ ਘਰ, ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ?
ਸਭ ਵਦੀਆ ਜੀ, ਸਭ ਠੀਕਠਾਕ।
ਸਭ ਵਦੀਆ ਹੋਣਾ ਚਾਹੀਦਾ। ਬਸ ਹੁਨ ਥੋੜਾ ਠੰਡ ਗਰਮੀ ਘੱਟ ਹੋਈ ਏ, ਥੋੜਾ ਠੰਡਾ ਹੋਇਆ ਮੌਸਮ
ਅੱਛਾ।
ਤੁਹੀ ਦੱਸੋ ਕੀ ਕਿਵੇਂ ਮੌਸਮ?
ਇੱਥੇ ਤਾਂ ਗਰਮੀ ਐ ਵੀਰੇ ਕਾਫੀ, ਹਜੇ। ਤਾਂ ਹੈ ਨੀ ਜ਼ਿਆਦਾ ਵਾ ਬਸ। ਚੱਲੀ ਜਾਂਦਾ, ਗਰਮੀ ਐਤਕੀ ਦਿਨੋ-ਦਿਨ ਵਦੀ ਜਾ ਰਈ ਆ, ਵੈਦਰ ਵੀ ਬੋਤ ਜ਼ਿਆਦਾ ਮਤਲਬ ਕੀ ਗਰਮੀ ਦਿਨੋਂ ਬੈਨਬਾਦ ਫਦੇ।
ਨਹੀਂ ਅੱਜ ਤੇ ਸਾਡੇ ਸਾਡਿਆਂ ਦਾ ਤੇ ਬਾਰਿਸ਼ ਪਈ ਸੀ ਨਾ ਥੋੜਾ ਠੀਕ ਹੋ ਗਿਆ। ਬੇਤਰ।
ਅੱਛਾ-ਅੱਛਾ। ਬਸ ਬਹੁਤ ਵਧੀਆ। ਵਧੀਆ-ਵਧੀਆ ਅੱਜ ਤਾਂ ਠੰਡਾ ਹੋ ਗਿਆ ਤਾਂ ਮੌਸਮ। ਹਾਂ ਗਰਮੀ ਤਾਂ ਮਤਲਬ ਬਹੁਤ ਜ਼ਿਆਦਾ ਪੈ ਰਹੀ ਹੈ।
ਹਾਂਜੀ ਬੜੀ ਜ਼ਿਆਦਾ ਬਾਹਰ ਨੀ ਨਿਕਲਿਆ ਜਾਂਦਾ ਇਨੀ ਗਰਮੀ ਚ।
ਹੋਰ ਕੀ ਠੀਕ ਮਤਲਬ ਕਿ ਸਾਮਣੇ ਨੀ ਆਉਦਾ ਕਿ ਕਦੋਂ ਬਾਹਰ ਜਾਈਏ। ਤਾਂ ਸ਼ਾਮ ਨੂੰ ਛੇ ਸੱਤ ਵਜੇ ਤੱਕ ਗਰਮੀ ਪੂਰੀ ਹੁੰਦੀ ਆ।
ਹਾਂਜੀ ਸੱਤ ਵਜੇ ਤੇ ਜਾ ਕੇ ਹੁੰਦਾਂ ਠੀਕ ਥੋੜਾ।
ਹਾਂ ਉਹ ਤੋਂ ਬਾਅਦ ਫਿਰ ਸ਼ਾਮ ਨੂੰ ਟ੍ਰੈਫਿਕ ਇੰਨਾ ਹੋ ਜਾਂਦਾ ਬਾਹਰ ਜਾਣ ਨੂੰ ਵੈਸੇ ਹੀ ਮਨ ਨੀ ਕਰਦਾ।
ਉਹ ਤੇ ਹੈ ਫਿਰ ਗਰਮੀ ਤੇ ਕਰਦਾ ਨੀ। ਕਿਸੇ ਦਾ ਵੀ ਹੁਣ ਬਾਹਰ ਜਾਣ ਤੋਂ ਬਿਨਾਂ ਕੰਮ ਨੀ ਕਰਦਾ ਕੋਈ‌।
ਹਾਂ ਉਹ ਤਾਂ ਹੈ ਹੀ ਕੋਈ ਹੈ ਨਾ ਅੱਜ ਕੱਲ੍ਹ ਮਤਲਬ ਕਿ ਰੁੱਖ ਘਟੀ ਜਾਂਦੇ ਨੇ ਦਰੱਖਤ ਲਾਉਂਦਾ ਨੀ ਕੋਈ, ਤੇ ਗਰਮੀ ਦਿਨੋ ਦਿਨ ਵਧੀ ਜਾਂਦੀ ਆ।
ਹਾਂਜੀ-ਹਾਂਜੀ।
ਹਾਂ ਜੇ ਆਪਾਂ ਦਰਖਤ ਲਾਈਏ ਤਾਂ ਫੇਿਰ ਗਰਮੀ ਘਟੇ ਥੋੜੀ। ਜਿਵੇਂ ਹੁਣ ਪਹਾੜਾਂ ਵਿੱਚ ਜਾ ਪਹਾੜਾਂ ਵਿੱਚ ਕਿੰਨਾ ਮੌਸਮ ਵਧੀਆ ਰਹਿੰਦਾ ਕਿਉਂਕਿ ਉੱਥੇ ਮੀਂਹ ਕੰਟੀਨਿਊ ਪੈਂਦਾ ਰਹਿੰਦਾ ਤੇ ਦਰਖਤ ਜ਼ਿਆਦਾ ਨੇ ਪਹਾੜਾਂ
ਦਰੱਖਤ
ਹਾਂ ਕਹਿਣ ਨੂੰ ਤਾਂ ਲੋਕੀ ਕਹਿੰਦੇ ਕਿ ਅਸੀਂ ਇਨੇ ਦਰਥਤ ਇਤਲਾਫ਼ੇ
ਸ਼ਹਿਰਾਂ ਵਿੱਚ ਤੁਸੀਂ ਦੇਖੋ ਤੁਹਾਨੂੰ ਦਰਥਤ ਦਿਖਣੇ ਨੀ।
ਹਾਂ ਉਹੀ ਤਾਂ ਸਾਰੇ ਕੱਟ-ਕੱਟ ਕੇ ਸ਼ਹਿਰਾਂ ਵਿੱਚ ਤਾਂ ਅਹ ਘਰ ਬਣਾਈ ਜਾਂਦੇ ਨੇ। ਜੰਗਲ ਸਾਰੇ ਸ਼ਹਿਰਾਂ ਦੇ ਖ਼ਤਮ ਕਰਤੇ।
ਹੋ ਉਹੀ ਤਾਂ, ਤਾਂ ਹੀ ਤਾਂ ਗਰਮੀਆਂ ਜ਼ਿਆਦਾ ਹੁੰਦੀਆਂ ਪਈਆਂ।
ਹਾਂ।
ਨਹੀਂ ਤੇ ਇਨੀ ਥੋੜ੍ਹੀ ਨਾ ਹੁੰਦੀ ਐ, ਪਿਛਲੀ ਵਾਰ ਕਿੰਨੀ ਜ਼ਿਆਦਾ ਹੋ ਗਈ।
ਹਾਂ ਉਹੀ ਦਰੱਖਤ ਵੀ ਆ ਕੋਈ ਕਹਿ ਦਿੰਦੇ ਆ ਦਰੱਖਤ ਲਾਉਂਦੇ ਹਾਂ ਪਰ ਦੱਸ ਹਜ਼ਾਰ ਦਰੱਖਤ ਲਾਇਆ ਉਹਨਾਂ ਦੇ ਬਾਅਦ ਚ ਦੇਖਦਾ ਕੌਣ ਆ ਦਰੱਖਤਾਂ ਨੂੰ ਕੋਈ ਵੀ ਨੀ ਵੇਖਦਾ। ਉਹ ਮਰ ਜਾਂਦੇ ਨੇ ਘਰ
ਉਹ ਪਾਣੀ ਵੀ ਫੇਰ ਦੇਣਾ ਹੁੰਦਾ ਨਾ, ਉਹ ਤੇ ਛੋਟੇ ਪੌਦੇ ਹੀ ਹੁੰਦੇ ਨੇ ਬੁ ਹੁੰਦੇ ਨੇ, ਉੱਥੇ ਬੂਟੇ ਲਾ ਦ ਬੁਟਿਆਂ ਨੂੰ ਪਾਣੀ ਵੀ ਚਾਹੀਦਾ ਹੁੰਦਾ ਹਨਾ ਜਾਂ ਤੇ ਐਵੇਂ ਦੀ ਜਗ੍ਹਾ ਲਗਾਓ ਬੀ ਜਿੱਥੇ ਪਾਣੀ ਮਿਲ ਜਾਏ ਹਾਂਜੀ ਜੀ। ਹਾਂ ਖੁੱਲਾ ਮੈਦਾਨ ਜੀਵੇਂ ਹੋਇਆ ਉਥੇ ਲਗਾਓ‌।
ਹਾਂ।
ਹੋਰ ਦੱਸੋ ਤੁਹਾਨੂੰ ਕਿਹੜਾ ਮੌਸਮ, ਕਿਹੜਾ ਮੌਸਮ ਵਧੀਆ ਲੱਗਦਾ।
ਮੌਸਮ? ਸਰਦੀਆਂ ਹੀ ਠੀਕ ਆ, ਉਹ ਗਰਮੀਆਂ ਕਿਹਨੂੰ ਵਧੀਆ ਲੱਗਦੀਆਂ।
ਉਹ ਤੇ ਹੈ ਇਹ ਵੀ ਗੱਲ ਤੁਹਾਡੀ ਸਹੀ ਹੈ ਗਰਮੀ ਕਿੱਦਨੀ ਵਧੀਆ ਲੱਗਦੀ। ਗਰਮੀ ਵੇਚ ਤੇ ਬੈਠਾ ਨੀ ਜਾਂਦਾ। ਹਾਂ, ਸਰਦੀ ਵੇ ਨਾ ਵੇਖਨਾ ਹੋ ਤੂਸੀ ਨਾ ਮੋਟੇ ਕੱਪੜੇ ਪਾਨੇ ਨੇ। ਕਿਦਰੇ ਵੀ ਬ੍ਹੈ ਜੋ ਤੁਸੀ, ਗਰਮੀ ਗਰਮੀ ਵੇਚ ਨੀ ਬੈਠਾ ਜਾਨਾ ਬਿਨਾਂ ਪੱਖੇ ਤੋਂ।
ਹਾਂ ਓ ਤਾਂ ਹੈ ਈ, ਗਰਮੀ ਚ ਤਾਂ ਏਸੀ ਵੀ ਜਰੂਰੀ ਆ ਸਾਰਾ ਕੋ ਜਰੂਰੀ ਆ ਸਰਦੀਆਂ ਵਿੱਚ ਆਪਾਂ ਨੂੰ ਕੋਛ ਜਰੂਰੀ ਨੀ ਹੈਗਾ
ਹਾਂਜੀ, ਫੇਰ ਏਸੀ ਚੱਲਦੇ ਨੇ ਫੇਰ ਓਦੇ ਨਾਲ ਬਿੱਲ ਜਾਦਾ ਆਂਦਾ ਬਿਜਲੀ ਦਾ ਬਿੱਲ, ਓਏ ਦੇ ਨਾਲ ਗਰਮੀ ਹੋਰ ਵੱਦਦੀ ਐ ਫੇਰ।
ਹਾਂ। ਗਾਰਮੀ ਵੱਦਦੀ ਆ ਲੋਕਾਂ ਦਾ ਮਤਲਬ ਕਿ, ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਹੋਣ ਫ੍ਰਾਂਸ ਪਰ ਕਿੱਥੇ ਅ ਪੈਲੀ ਵਾਰੀ ਕੈਂਦੇ ਓਥੇ ਇਕਤਾਲੀ ਡਿਗਰੀ ਟੈਂਪਰੇਚਰ ਹੋ ਗੇਆ। ਤੇ ਓਥੇ, ਜੇੜੀਆਂ ਅ ਸਿਗਨਲ ਦੀਆਂ ਰੈੱਡ ਲਾਈਟਾਂ ਹੁੰਦੀਆਂ ਓਹੀ ਪਿਘਲ ਗੀਆਂ। ਤੇ ਸੜਕ ਦੇ ਉੱਪਰ ਵੀ, ਹਾਂ ਤੇ ਸੜਕ ਦੇ ਉੱਪਰ ਵੀ ਜਿਵੇਂ ਹੋਣ ਗੱਡੀਆਂ ਚੱਲਦੀਆਂ ਨੇ, ਓ ਗੱਡੀਆਂ ਦੇ ਟੈਰ ਵੀ ਪੀ ਮਲ
ਹਾਂਜੀ-ਹਾਂਜੀ। ਕੇਓਕਿ ਓਥੇ ਨਾ ਜਾਦਾ ਗਰਮੀ ਨੀ ਪੈਂਦੀ ਕਦੀ ਵੀ। ਐਸ ਵਾਰ ਪਈ ਜਾਦਾ, ਓਥੇ ਸਰਦੀ ਰੈਂਦੀ ਹਮੇਸ਼ਾ। ਤੇ ਓਥੇ ਦਾ ਨਾ ਹੁੰਨ, ਆਦਤ ਨੀ ਹੁੰਦੀ ਲੋਕਾਂ ਨੂੰ। ਓਥੇ ਤਾਂ ਦੇਖੋ ਏ ਸੀ ਵੀ ਨੀ ਹੁੰਦੇ ਲੋਕਾਂ ਦੇ ਘਾਰ।
ਹਾਂ, ਓਨਾਂ ਨੇ ਪੈਲੀ ਵਾਰੀ ਓਥੇ ਲੋਕੀ ਪੱਖੇ ਖਰੀਦ ਰੇ ਆ, ਮਤਲਬ ਕਿ ਪੱਖੇਆਂ ਦਾ ਅ, ਦਸਾਰੇ ਕਿਲ ਐ, ਐਦਾਂ ਲੁੱਟ ਮੱਚੀ ਪਈ ਆ ਓਥੇ ਜਿਵੇਂ ਫ੍ਰੀ ਬੱਟ ਦੇ ਹੁੰਨੇ ਆ ਨਾ ਓਥੇ। ਇੰਡੀਆ ਚ' ਮੰਨ ਲੋ ਫ੍ਰੀ ਅ ਪੱਖੇ ਵੰਡਦੇ, ਆਏਂ ਲੁੱਟ ਮੱਚੀ ਪਈ ਆ ਓਥੇ ਪੱਖੇਆਂ ਦੀ ਵੀ।
ਹਾਂ-ਹਾਂ, ਖਬਰਾਂ ਵਿੱਚ ਈ ਪਤਾ ਲੱਗਦਾ ਸਾਰਾ ਕੁਸ ਈ। ਇੱਥੇ ਕੀ ਵਰਤਦਾ ਪੇਆ।
ਨੋਰਮਲ ਈ ਏ ਪੰਤਾਲੀ ਡਿਗਰੀ।
ਹਾਂ, ਕੇਓਕਿ ਆਪਾਂ ਲੋਕਾਂ ਨੂੰ, ਆਪਾਂ ਲੋਕਾਂ ਨੂੰ ਆਦਤ ਹੋ ਗਈ ਏ ਇੰਡੀਆ ਵਿੱਚ ਗਰਮੀ ਦੀ। ਓਦਰ ਦੇ ਲੋਕਾਂ ਨੂੰ ਆਦਤ ਨੀ ਹੋਗੀ ਜੀ।
ਨਾ-ਨਾ, ਓਨਾਂ ਨੂੰ ਸਰਦੀ ਨੀ ਆਦਤ ਏ।
ਹਾਂ।
ਸਾਡੇ ਐਦਰ ਦੋਨੋ ਮੌਸਮ ਰੈਂਦੇ ਨ।
ਹਾਂ।
ਤਾਂ ਕਾਰ ਕੇ। ਬੱਸ ਗਰਮੀ ਵੀ, ਬੜੀ ਐਸ ਵਾਰ ਤੇ ਐ ਬੋ ਜਾਦਾ ਹੋ ਗੀ ਵੈਸੇ, ਤੁਸੀਂ ਆਪ ਸੋਚੋ ਤੇ।
ਕਾਫ਼ੀ ਜਾਦਾ ਪੈ ਗੀ, ਐਸ ਵਾਰ ਠੰਡ ਵੀ ਜਾਦਾ ਪਈ ਸੀ ਤੇ ਗਰਮੀ ਵੀ ਜਾਦਾ ਪੈ ਰਈ ਆ।
ਹਾਂਜੀ, ਬ ਗਰਮੀ ਕਾਰ ਕੇ ਫੇਰ ਐ, ਪਾਨੀ-ਪੂਨੀ ਵੀ ਜਾਦਾ ਰੂੜਦੈ, ਯੂਜ ਹੁੰਦਾ ਜਾਦਾ ਪਾਨੀ ਦਾ ਵੀ।
ਹਾਂ। ਮਲਬ ਕਿ ਓਹੀ ਐ ਕਿ ਆਪਾਂ ਨੂੰ ਦਰਖਤ ਲਾਓ ਚਾਹੇ ਐਕੀ ਲਾਓ, ਪਰ ਓਦੀ ਦੇਖ ਭਾਲ਼ ਪੂਰੀ ਕਰੋ ਦਰਖਤ ਦੀ, ਜਿਵੇਂ ਤੁਸੀਂ
ਤਾਂਵੀ ਬੜਾ ਫੈਦਾ ਐ।
ਓਹੀ ਤਾਂ ਜੇ ਆਪਾਂ ਮੰਨਲੋ ਡੇਢ ਕਰੋੜ, ਡੇਢ ਸੌ ਕਰੋੜ ਦੁਜਾ ਵਾਂ, ਤੇ ਕਹਿੰਦੇ ਕਿ ਅ ਆਪਣੇ -ਆਪਣੇ ਇੰਡੀਆ ਚ' ਡੇਢ ਸੌੋ ਲੋਕ ਰਹਿੰਦੇ ਨੇ, ਜੇ ਉਹ ਇੱਕ ਦਰਖਤ ਵੀ ਲਾਉਣ ਕਿਤੇ ਚੱਜ ਦੀ ਜਗ੍ਹਾ ਤੇ ਵੀ, ਉਹਨੂੰ ਪਾਲਣ- ਪੋਸ਼ਣ ਉਹਦਾ ਕਰਨਨ ਵਧੀਆ ਤਰੀਕੇ ਨਾਲ, ਬਹੁਤ ਫ਼ਰਕ ਪੈ ਜਾਂਦਾ ਵਾ।
ਬਹੁਤ, ਸਾਰਾ ਸਹੀ ਹੋ ਜਾਂਨਾ ਐ, ਨੋਰਮਲ ਹੋ ਜੇਗਾ। ਕਰ ਲਉ।
ਹਾਂ।
ਪਰ, ਉਹਨੂੰ ਲਗਾਨਾ ਹੈ ਨਾ, ਖੁੱਲੀ ਜਗ੍ਹਾ। ਲਗਾਓ ਜਿਵੇਂ, ਗਮਲਿਆਂ ਵਿੱਚ ਨਾ ਲਗਾਓ, ਉਹ ਵੱਧਣਾ ਹੀ ਨੀ।
ਗਮਲਿਆਂ, ਗਮਲਿਆਂ ਵਿੱਚ ਤਾਂ ਫਾਇਦਾ ਹੀ ਨਹੀਂ ਕੋਈ। ਤੇ ਵੱਡੇ ਦਰੱਖਤ ਲਾਓ ਜਿਵੇਂ, ਬੋਰਡ ਹੋ ਬਹੁਤ ਬਹੁਤ ਬਡੇ ਦਰਖਤ ਲਾਉ, ਜਿਵੇਂ ਬੋੜ ਹੋ ਗਿਆ, ਪਿੱਪਲ ਹੋ ਗਿਆ, ਇਹੋ ਜਿਹੇ ਦਰੱਖਤ ਲਾਵਾਂਗੇ ਤਾਂ ਬਹੁਤ ਵਧੀਆ‌ ਰਹਿਣਗੇ। ਇਹ ਤਾਂ, ਸਦੀਆਂ ਵੀ ਸਦੀਆਂ ਚੱਲਦੇ ਨੇ ਬਈ। ਹੁਣ ਆਪਾਂ ਦੇਖਿਆ ਹੋਊਗਾ, ਕਿੰਨਾ ਟੀ ਵੀ ਦੇ ਵਿੱਚ, ਹਾਂ।
ਲਾ ਨਹੀਂ ਸਕਦਾ ਬੰਦਾ, ਉਹਨੂੰ ਕੱਟ ਨਾ ਦੇ ਹਾਂ। ਜੇ ਔਨੇ ਲਗਾਉਦੇ ਹੈ ਨਹੀਂ, ਕੱਟੀ ਜਾਂਦੇ ਨੇ।
ਹਾਂ।
ਦਰਖਤ ਨਹੀਂ ਹੋਣਗੇ, ਪੋਲਿਊਸ਼ਨ ਵੱਧਦਾ ਜ਼ਿਆਦਾ, ਪੋਲਿਊਸ਼ਨ ਨਾਲ ਗਰਮੀ ਵੱਧਦੀ ਏ।
ਹਾਂ। ਹੋਰ ਕੀ ਕਰ ਸਕਦੇ ਆ, ਮਤਲਬ ਲੋਕਾਂ ਦਾ ਤਾਂ ਐ।
ਐਵੇਂ, ਬਿਮਾਰੀਆਂ ਵੀ ਜ਼ਿਆਦਾ ਪੈਂਦੀਆਂ।
ਉਹੀ ਤਾਂ, ਬਿਮਾਰੀਆਂ ਵਧਦੀਆਂ ਫੇਰ ਉਹ ਗਰਮੀ, ਵਿਚ ਗਰਮੀ ਸਰਦੀ ਦੋਨੇ ਮੋਡਰੇਟ ਰਹੇਆ ਮੌਸਮ ਰ ਮਤਲਬ ਕਿ ਵਧੀਆ ਜਿਹਾ, ਉਹਦੇ ਵਿੱਚ ਕੁਛ ਕੁਛ ਵੀ ਨੀ ਹੁੰਦਾ, ਠੀਕ ਰਹਿੰਦਾ, ਸਾਰਾ ਬੰਦਾ ਨਾ ਬਿਮਾਰੀ ਨਾ
ਹੂੰ, ਹਾਂਜੀ-ਹਾਂਜੀ। ਜ ਮੌਸਮ ਤੇ ਉਹ ਵਧੀਆ ਲੱਗਦਾ ਜਿਵੇਂ ਬੱਦਲ ਜਾਂ ਬਣਿਆ ਹੋਏ, ਧੁੱਪ ਨਾ ਹੋਏ, ਹਵਾ ਚੱਲਦੀ ਰਹੇ। ਉਹ ਮੌਸਮ ਵਧੀਆ ਲੱਗਦਾ। ਬੱਸ। ਸਰਦੀਆਂ ਹੀ ਠੀਕ ਲੱਗਦੀਆਂ ਨੇ, ਮੇਰੇ ਹਿਸਾਬ ਨਾਲ। ਗਰਮ
ਉਹ ਵੀ ਤਾਂ ਫਿਰ ਬੰਦਾ ਕਹਦਾ ਹਾਂ। ਲੋ ਸਰਦੀਆਂ ਚ ਚਾਰ ਕੱਪੜੇ ਜਿਆਦਾ ਪਾਾਲਾਂਗੇ, ਕੋਈ ਨੀ।
ਹੋ ਬੱਸ।
ਹੀਟਰ ਲਾ ਲਾਂਗੇ। ਹਾਂ।
ਹਮ। ਇਸ ਕਰ ਗਰਮੀ ਹੋਏ ਚ, ਜ਼ਿਆਦਾ ਗਰਮੀ ਹੋ ਜਾਂਦੀ। ਗਰਮੀ ਹੋਏ ਫਿਰ। ਜਾਇਆ ਨਹੀਂ ਜਾਂਦਾ ਕਿਧਰੇ।
ਕਿਧਰੇ ਜਾਏ ਉਹ, ਕਿਤੇ ਬੰਦਾ ਗੱਡੀ ਤੋਂ ਬਿਨਾਂ ਨਿਕਲ ਨੀ ਸਕਦਾ।
ਨਾ-ਨਾ, ਹੁਣ ਜਿਹਨਾਂ ਕੋਲ ਗੱਡੀ ਨੀ ਹੈ, ਉਹ ਬਚਾਰੇ ਵਿੱਤੇ ਉਹਨਾਂ ਨੂੰ ਜ਼ਿਆਦਾ ਦਿਕ
ਹਾਂ। ਹਾਂ। ੜਸਾ।
ਹੋਰ। ਹੋਰ ਕੀ ਕਰਦੇ ਸੀਗੇ, ਤੁਸੀਂ?
ਬੱਸ ਹੁਣੇ ਹੁਣ ਦੇਖਿਆ ਬਾਹਰ, ਬਈ ਧੁੱਪ ਆ ਗਈ। ਹੁਣੇ ਮੀਂਹ ਪੈਂਦਾ ਪਿਆ ਸੀ।
ਅੱਛਾ। ਆਈ ਮੌਸਮ ਹੁਣ, ਹੁਣ ਪੜਾਸ ਵੱਧ ਜਾਣੀ ਆ ਬੱਸ। ਹੁਣ ਧਰਤੀ ਚ ਬੜਾਸ ਨਿਕਲੂਗੀ, ਉਹਦੇ ਨਾਲ ਹੋਰ ਖ਼ਰਾਬ ਹੋ ਜਾਣਾ, ਰਾਤ ਤੱਕ ਮੌਸਮ।
ਗਰਮੀ ਹੋ ਜੇਗੀ ਹੋਰ ਜਾਦਾ।
ਹਾਂ, ਤੇ ਸਵੇਰ ਦਾ ਮੀਂ ਪੈਂਦਾ ਸੀਗਾ ਯਾਂ ਕਿਵੇਂ ਸੀਗਾ?
ਨਈ ਬਸ ਦੋਪੈਰੇ ਪਯਾ ਥੋੜ੍ਹਾ ਜੇਆ ਮੀਂ। ਇੱਕ-ਡੇਢ ਘੰਟਾ ਪਯਾ ਫੇਰ ਉਸ ਬਾਦ ਬੰਦ ਹੋ ਗਯਾ ਧੁੱਪ ਆਗੀ ਹੁਣ। ਹੁਣ ਗਰਮੀ ਹੋ ਜੇਗੀ ਹੋਰ ਜਾਦਾ, ਬਸ ਐਵੇਂ ਈ ਚੱਲਦਾ ਪਯਾ ਅੱਜ-ਕੱਲ। ਤੇ
ਬੋਤ ਮੋਨਸੂਨ ਇਸ ਵਾਰ ਆ ਸਮਝ ਨੀ ਆਂਦਾ ਮੌਨਸੂਨ ਆਯਾ ਵੀ ਯਾਂ ਨਈ ਆਯਾ ਇਸ ਵਾਰ ਤੇ ਐ ਲੱਗਦਾ ਪਯਾ।
ਐਵੇਂ ਤੇ ਫੇਰ ਫਸਲਾਂ ਨੂੰ ਵੀ ਦਿੱਕਤ ਹੋਏਗੀ ਨਾ।
ਹੋਰ ਕੀ ਝੋਨੇ ਨੂੰ ਬੈਤ ਪਾਣੀ ਚਾਇਦਾ ਫਿਰ ਤਾਂ ਹੁਣ।
ਹਾਂਜੀ।
ਜਿੰਨਾ ਝੋਨੇ ਨੂੰ ਪਾਨੀ ਚਾਇਦਾ ਵੇ ਓ ਸਾਰੀ ਦਆੜੀ ਲੱਗਿਆ ਈ ਰਹੂਗਾ ਪਾਨੀ। ਥੋੜ੍ਹਾ ਮੀਂ ਪੈ ਜਾਂਦਾ ਫੇਰ ਵੀ ਅਹ ਥੋੜਾ ਜੇਆ ਆਸਰਾ ਹੋ ਜਾਂਦਾ ਚੱਲ ਮੀਂ ਪੈਂਦਾ ਪਯਾ ਵਾ। ਓ ਮੋਟਰ ਬੰਦ ਕਰ ਦਿੰਦਾ ਹਾ ਏਦੇ ਨਾਲ ਹੁਣ ਥੱਲੜਾ ਵਾਲਾ ਪਾਨੀ ਵੀ ਮੁੱਕ ਜਾਣਾ ਜਾਦਾ।
ਓ ਤੇ ਹੈ। ਵੈਸੇ ਤੇ ਸਾਨੂੰ ਪਤਾ ਨੀ ਕੋਈ ਜਿਵੇਂ ਫਸਲਾਂ ਵਗੈਰਾ ਬਾਰੇ
ਹਾਂ।
ਜੋ ਇੰਨਾ ਵੀ ਏ। ਬਾਕੀ ਇਨਾਂ ਤੇ ਪਤਾ ਲੱਗਦਾ ਈ ਏ ਗਰਮੀ ਕਾਰਕੇ ਨੁਕਸਾਨ ਹੋਏਗਾ ਓਨਾਂ ਨੂੰ ਵੀ। ਪਾਨੀ ਚਾਇਦਾ ਹੁੰਦਾ।
ਝਾੜ ਵੀ ਘੱਟ ਨਿਕਲੂਗਾ। ਪਾਨੀ ਤਾ ਝੋਨੇ ਨੂੰ ਚੌਵੀ ਘੰਟੇ ਚਾਇਦਾ। ਝੋਨਾ ਆਪਣਾ ਪੂਰਾ ਲੱਗਦਾ ਈ ਪਾਨੀ ਚ ਆ ਹਾਂ
ਬਸ ਹੁਣ ਤੇ ਐ ਅਗਸਤ ਤੱਕ ਠੀਕ ਹੋਏਗਾ ਮੌਸਮ ਥੋੜਾ। ਅਗਸਤ ਦੇ ਐਂਡ ਵਿੱਚ ਲਾਸਟ ਸਤੰਬਰ ਤੱਕ
ਹਾਂ-ਹਾ ਚਲੋ ਵੀਰੇ ਮੈਂ, ਕਰਦਾ ਤੁਆਨੂੰ ਕੋਲ ਆਂਦੀ ਪਈ ਆ ਮੈਨੂੰ। ਮੈਂ ਕਰਦਾ ਦੋਬਾਰਾ ਓਕੇ ਜੀ ਸਾਸ ਸ਼੍ਰੀ ਕਾਲ ਜੀ।